ਹੈਲੋ
ਕਿਵੇਂ ਹੋ।
ਠੀਕ ਹੋ ਠੀਕ ਆ ਦੀਦੀ ਠੀਕ ਆ।
ਹੋਰ ਕੀ ਕਰਦੇ ਸੀ।
ਬਸੋ ਕੰਮ ਕੁਮ ਕਰਕੇ ਹਟੇ ਘਰ ਦੇ ਰੋਟੀ ਪਾਣੀ ਬਣਾ ਕੇ ਹਟੇ ਅੱਜ ਪਰੌਠੇ ਬਣਾਏ ਸੀਗੇ। ਉਹ ਖਾ ਕੇ ਰੋਟੀ ਪਾਣੀ ਖਾ ਕੇ। ਹਾਂ ਹੁਣ ਤਾਂ ਛੁੱਟੀਆਂ ਹੀਈਆਂ ਬੱਚਿਆਂ ਨੂੰ ਬਸ ਹੋਰ ਇੱਕ ਦੋ ਦਿਨ ਲੱਗ ਜਾਣੇ ਸਕੂਲ
ਹਾਂਜੀ, ਘੁੰਮਣ ਨੀ ਗਏ ਕਿਤੇ।
ਘੁੰਮਣ ਗਏ ਸੀ, ਅਸੀਂ ਘੁੰਮਣ ਅਸੀਂ ਪਹਿਲਾਂ ਤਾਂ ਪਹਿਲਾਂ ਸੀ ਅੰਬਰਸ ਪਰ ਗਏ ਫੇਰ ਬਾਅਦ ਵਿੱਚ ਅਸੀਂ ਇੱਥੇ ਅਨੰਦਪੁਰ ਸਾਹਿਬ ਗਏ।
ਠੀਕ ਹੈ ਹੋਰ ਵਧੀਆ ਰਿਹਾ ਯਾਤਰਾ ਤੁਹਾਡੀ
ਹਾਂ ਯਾਤਰਾ ਬਹੁਤ ਵਧੀਆ ਰਹੀ ਠੀਕ ਠਾਕ ਰਹੀ। ਬੜਾ ਆਨੰਦ ਆਇਆ।
ਠੀਕ ਹੈ ਹੋਰ
ਹੋਰ ਬਸ ਠੀਕ ਠਾਕ ਵਧੀਆ
ਠੀਕ ਆ ਅਸੀਂ ਵੀ ਗਏ ਸੀਗੇ ਪਿਛਲੇ ਹਫ਼ਤੇ ਅੰਮ੍ਰਿਤਸਰ ਉੱਥੇ ਬਹੁਤ ਵਧੀਆ ਸਾਡਾ ਐਕਸਪੀਰੀਅੰਸ ਰਿਹਾ ਅਸੀਂ ਮੱਥਾ ਟੇਕ ਕ ਬਹੁਤ ਹੀ ਵਧੀਆ ਅ ਸੰਗਤ 'ਚ ਰਹੇ ਹਾਂ ਅਸੀਂ ਇੱਕ ਅੱਧੇ ਘੰਟੇ 'ਚ ਮੱਥਾ ਟੇਕ ਲਿਆ ਫੇਰ ਅਸੀਂ ਪ੍ਰਸ਼ਾਦ ਲੰਗਰ ਛਕਿਆ। ਉਸ ਤੋਂ ਬਾਅਦ ਅਸੀਂ ਥੋੜਾ ਬਾਜ਼ਾਰ ਘੁੰਮਿਆ। ਬ ਬੜਾ ਮਜ਼ਾ ਆਉਂਦਾ ਯਾਤਰਾ ਕਰਨ 'ਚ ਹਾਂਜੀ। ਫਿਰ ਪਿਛਲੇ ਮੰਥ ਗਏ ਸੀ ਅਸੀਂ ਵੀ ਅਨੰਦਪੁਰ ਸਾਹਿਬ ਉੱਥੇ ਵੀ ਵਿਰਾਸਤੇ ਖਾਲਸਾ ਗਏ ਨੈਨਾ ਦੇਵੀ ਮੰਦਿਰ ਗਏ ਨਾਲੇ ਥੋੜ੍ਹੀ ਜਿਹੀ ਬਾਰਿਸ਼ ਹੁੰਦੀ ਸੀ ਬਹੁਤ ਵਧੀਆ ਸ ਰਿਹਾ ਸਾਡਾ ਬਹੁਤ ਮਜ਼ਾ ਆ ਨਾਲੇ ਫੋਟੋਆਂ ਕੀਤੀਆਂ। ਤੁਸੀਂ ਤਾਂ ਬਹੁਤ ਵਧੀਆ ਐਕਸਪੀਰੀਅੰਸ
ਬਾਕੀ ਫਿਰ ਪੰਜ ਚਾਰ ਪੰਜ ਛੇ ਜਣੇ ਇਕੱਠੇ ਗਏ ਹੁਣ ਵੈਸੇ ਆਨੰਦ ਆ ਜਾਂਦਾ।
ਹਾਂਜੀ ਇਹ ਤੋਂ ਹੈ ਤੁਸੀਂ ਵੀ ਫੈਮਿਲੀ ਨਾਲ ਗਏ ਸੀ।
ਹਾਂਜੀ ਅਸੀਂ ਵੀ ਫੈਮਿਲੀ ਦੇ ਨਾਲ ਹੀ ਸੀ ਸੀਗੇ ਸਾਡੇ ਪੰਜ ਛੇ ਮੈਂਬਰ ਘਰ ਦੇ ਘਰ ਦੇ ਸੀਗੇ।
ਹਾਂਜੀ
ਹੂੰ
ਠੀਕ ਹੈ ਹਾਂਜੀ ਮੈਂ ਵੀ ਮੈਂ ਆਪਣੀ ਫਰੈਂਡਸ ਨਾਲ ਗਈ ਸੀ ਪਹਿਲਾਂ ਫਿਰ ਮੈਂ ਆਪਦੀ ਫੈਮਿਲੀ ਨਾਲ ਗਈ ਸੀ। ਤੇ ਬਹੁਤ ਹੀ ਵਧੀਆ ਯਾਤਰਾ ਹੋਈ। ਹੁਣ ਵੀ ਦੇਖਦੇ ਹਾਂ ਗਰਮੀ ਬਹੁਤ ਜ਼ਿਆਦਾ ਕਿਤੇ ਅ ਸ਼ਿਮਲਾ ਵਗੈਰਾ ਦਾ ਪਲੈਨ ਬਣਾਉਣੇ ਆ। ਉਧ ਉੱਧਰਲੀ ਸਾਈਡ ਘੁੰਮ ਕੇ ਆਵਾਂਗੇ।
ਹਾਂ ਇੱਧਰ ਤਾਂ ਬਹੁਤ ਗਰਮੀ ਆ ਚੱਲ ਵਧੀਆ ਗੱਲ ਆ ਨਾਲੇ ਤਾਂ ਯਾਤਰਾ ਹੋ ਜਾਣ ਨਾਲੇ ਚਲੋ ਗਰਮੀ ਤੋਂ ਬਚ ਜਾਂਦੇ ਥੋੜੇ ਵਾਲੇ ਤਾਂਨ।
ਹਾਂਜੀ ਲਾਵੇ ਬੰਦਾ ਹੱਕ ਤੱਕ ਲਾਵੇ ਉੱਧਰ ਬਹੁਤ ਜਗ੍ਹਾ ਦੇਖਣ ਵਾਲੀਆਂ ਬਹੁਤ ਸੋਹਣਾ ਉੱਧਰ ਪਲੇਸ ਆ ਘੁੰਮਣ ਵਾਲੀਆਂ
ਹਾਂਜੀ ਹਾਂਜੀ ਇਹ ਤਾਂ
ਹਾਂਜੀ। ਹੋਰ ਹੋਰ ਕਿਤੇ ਜਾਉਗੇ ਜਾਣਾ ਕਿਤੇ ਘੁੰਮਣ?
ਹਾਂਜੀ ਜਾਣਾ ਅਸੀਂ ਵੀ ਜਾਵਾਂਗੇ ਇੱਧਰ ਹੀ ਜਾਵਾਂਗੇ। ਅਨੰਦਪੁਰ ਸਾਹਿਬਨ ਨੇ ਬੱਚੇ ਫੇਰ ਕਹਿੰਦੇ ਸੀ ਵੀ ਸਾਨੂੰ ਘੁਮਾ ਕੇ ਲਿਆਓ ਤੇ ਹੁਣ ਦੁਬਾਰਾ ਫੇਰ ਅਸੀਂ ਬਣਾਵਾਂਗੇ ਆਪਦਾ
ਪਲੈਨ ਬਣਾਓਗੇ ਫੈਮਲੀ ਨਾਲ ਹੀ ਜਾਓਗੇ ਤੁਸੀਂ?
ਫੈਮਲੀ ਹਾਂਜੀ ਫੈ ਫੈਮਲੀ ਨਾਲ ਹੀ ਜਾਵਾਂਗੇ।
ਹਾਂਜੀ ਚਲੋ ਵਧੀਆ ਏ ਵਧੀਆ ਫੈਮਲੀ ਨਾਲ ਇੰਜੋਏ ਹੋ ਜਾਂਦਾ।
ਹਾਂਜੀ ਹਾਂਜੀ।
ਹੋਰ?
ਹੋਰ ਬਸ ਠੀਕ ਠਾਕ ਵਧੀਆ। ਬਸ ਫੈਮਲੀ ਠੀਕ ਠਾਕ ਵਧੀਆ ਬੱਚਿਆਂ ਨੂੰ ਛੁੱਟੀਆਂ ਆਪਦੀਆਂ ਮਨਾ ਰੇ ਆ ਚਲੋ ਬੱਚਿਆਂ ਨੂੰ ਵੀ ਆਏ ਆ ਵੀ ਹੁਣ ਥੋੜੇ ਦਿਨ ਰਹਿ ਗਿਆ ਵੀ ਅਸੀਂ ਜਿੱਥੇ ਜਾਣਾ ਘੁੰਮਣ ਫਿਰਨ ਦਾ
ਹਾਂਜੀ ਠੀਕ ਏ, ਹਾਂਜੀ ਛੁੱਟੀਆਂ ਚ ਹੀ ਹੁੰਦਾ ਏ ਘੁੰਮਣ ਦਾ ਹੁਣ ਉਵੇਂ ਤਾਂ ਜਾਇਆ ਨੀ ਜਾਂਦਾ ਡੇਲੀ ਲਾਈਫ
ਇਹ ਤਾਂ ਹੈ ਚਲੋ ਬੱਚਿਆਂ ਕੋਲੇ ਵੀ ਟਾਈਮ ਨੀ ਹੁੰਦਾ ਮੁੜਕੇ ਆਪ ਤੋਂ ਵੀ ਨੀ ਟਾਈਮ ਕੱ ਢ ਜਾਂਦਾ ਚਲੋ ਬਹਾਨੇ ਜਿਹਦੇ ਨਾਲ ਹੁਣ ਜਾਇਆ ਜਾਂਦਾ।
ਹਾਂਜੀ ਇਹ ਤੋਂ ਹੈ ਅਸੀਂ ਵੀ ਛੁੱਟੀਆਂ ਛਾਟੀਆਂ ਹੁੰਦੀਆਂ ਤੇ ਫਿਰ ਪਲੈਨ ਬਣਾਉਣੇ ਆਂ ਜਾਂਨੇ ਆ ਲੱਗ-ਲੱਗ ਹੁਣ ਦੇਖਦੇ ਆ ਹੋਰ ਵੀ ਇੱਕ ਦੋ ਜਗ੍ਹਾ ਵੀ ਪਲੈਨ ਬਣਾਈਏ ਕਿਤੇ ਜਾ ਕੇ ਆਈਏ ਘੁੰਮਣ ਆਲੀਆਂ ਬਹੁਤ ਜਗ੍ਹਾ ਏ ਘੁੰਮਣ ਆਲੀਆਂ ਤਾਂ। ਜਿਵੇਂ ਜੈਪੁਰ, ਰਾਜਸਥਾਨ, ਆਗਰਾ ਚਲ ਜੇਵੇ ਤੇ ਸ਼ਿਮਲਾ, ਮਨਾਲੀ ਏ ਧਰੋ ਨਾਲੇ ਠੰਡਾ ਏਰੀਆ ਹੁੰਦਾ ਏ ਵਧੀਆ ਗਰਮੀ ਤੋਂ ਵਧੀਆ ਰਹਿੰਦਾ ਏ। ਦੇਖਦੇ ਆ ਨਾਲੇ ਅਸੀਂ ਫੇਰ ਹੁਣ ਫੇਰ ਹੇਮਕੁੰਟ ਸਾਹਿਬ ਦਾ ਵੇਖਦੇ ਆ ਉਹ ਤਾਂ ਅਹ ਗਰਮੀ ਵਗੈਰਾ ਵਿੱਚ ਜਿਆਦਾ ਜਾਇਆ ਜਾਂਦਾ ਏ ਉੱਧਰ ਵੀ। ਨਾਲੇ ਹੁਣ ਤਾਂ ਟੈਂਮਪਰੇਚਰ ਵੀ ਉੱਧਰ ਮਾਈਨਸ ਚ ਹੁੰਦਾ ਬਰਫ਼ ਪੈਂਦੀ ਆ ਵਧੀਆ ਚਲੋ ਦਰਸ਼ਨ ਮੇਲਾ ਹੋ ਜਾਂਦਾ ਏ।
ਇਹਨਾਂ ਦਿਨਾਂ ਚ ਤਾਂ ਫਿਰ ਪੂਰਾ ਈ ਆਨੰਦ ਆਉਂਦਾ ਨਾ ਉੱਧਰ ਜਾਣ ਦਾ।
ਹਾਂਜੀ ਇਹ ਤਾਂ ਹੈ ਇੱਥੋਂ ਜੇ ਇੱਕ ਵਾਰ ਨਿਕਲਣਾ ਜਾ ਔਖਾ ਏ ਫੇਰ ਵਧੀਆ ਰਹਿੰਦਾ ਉਥੇ ਜਾ ਕੇ ਮੌਸਮ ਪਹਿਲਾਂ ਇਨਵਾਇਰਮੈਂਟ ਵਧੀਆ ਹੁੰਦਾ ਏ ਬਾਰਿਸ਼ ਵਗੈਰਾ ਜ਼ਿਆਦਾ ਪੈਂਦੀ ਰਹਿੰਦੀ ਆ।
ਚਲੋ ਘੁੰਮਣ ਫਿਰਨ ਦਾ ਵੀ ਮੁੜ ਕੇ ਸੌਖਾ ਹੋ ਜਾਂਦਾ।
ਹਾਂਜੀ ਇਹ ਹੈ। ਦੇਖਦੇ ਆ ਅਸੀਂ ਬਣਾਉਣੇ ਆ ਪਲੈਨ ਜਾਵਾਂਗੇ ਫਿਰ।
ਹੂੰ, ਚਲੋ।
ਹੋਰ ਹਾਂਜੀ। ਹੁਣ ਤੁਸੀਂ ਜਾਣਾ ਅ ਕਿਤੇ?
ਹਾਂਜੀ ਅਸੀਂ ਜਾਣਾ ਏ ਹੁਣ ਏਧਰ ਈਓ ਆਣਦੇ ਸੀ ਸਾਨੂੰ ਵੀ ਜਾਣ ਨੂੰ ਬੱਚੇ ਕਹਿੰਦੇ ਸੀ ਛੱਡੀਏ ਆਪਾਂ ਦੂਜਾ
ਹਾਂਜੀ।
ਪਹਿਲਾਂ ਤਾਂ ਅਈ ਕਹਿੰਦੇ ਸੀ ਵੀ ਅਨੰਦਪੁਰ ਸਾਹਿਬ ਜਾ ਜੇ ਫਿਰ ਪਾਉਂਟਾ ਸਾਹਿਬ ਜਾਈਏ। ਚਲੋ ਵੇਖੋ ਹੁਣ ਕਿੱਧਰਲੇ ਸਅ ਰੂਟ ਬਣਦਾ ਵਾ ਪਹਿਲਾਂ ਜਾਣ ਆਲਾ।
ਹਾਂਜੀ। ਚਲੋ ਕੋਈ ਨੀ ਛੁੱਟੀਆਂ ਛੁੱਟੀਆਂ ਹੈਗੀਆਂ ਨਾਉਨਾ ਟਾਈਮ ਜਾਇਆ ਜਾਊਗਾ।
ਦੋ ਛੁੱਟੀਆਂ ਹੈਗਿਆ ਵੈਸੇ ਵੀ ਚਲੋ।
ਘੁੰਮਣ ਫਿਰਨ ਤਾਂ ਸਮਾਂ ਤਾਂ ਕੱਢਣਾ ਈ ਚਾਈਦਾ ਕੰਮ ਧੰਦੇ ਤੇ ਆ ਈ ਰਹਿੰਦੇ ਐ। ਤੇ ਚਲੋ ਵਿੱਚੋਂ ਇਹ ਵੀ ਆ ਆਪਦਾ ਕੱਢ ਕੇ ਸਮਾਂ ਜਾਣਾ ਚਾਈਦਾ ਲਾਜ਼ਮੀ ਨੂੰ
ਹਾਂਜੀ ਇਹ ਤਾਂ ਹੈ, ਹੋਰ?
ਹੋਰ ਬਸ ਠੀਕ ਠਾਕ ਵਧੀਆ। ਗਰਮੀ ਨਾ, ਗਰਮੀ ਵੱਧ ਹੈ। ਮੁਕਾਬਲਾ ਕਰੀ ਜਾਂਨੇ ਗਰਮੀ ਨਾਅ।
ਹਾਂਜੀ। ਅਸੀਂ ਵੀ ਗਏ ਸੀ ਏਧਰ ਟ੍ਰਿਪ ਰਾਜਸਥਾਨ ਜੈਪੁਰ ਉੱਧਰ ਗਏ। ਉਦੋਂ ਫਰੈਂਡਸ ਨਾਲ ਗਏ ਸੀ ਬੋਅਤ ਵਧੀਆ ਰਿਹਾ ਅਸੀਂ ਇੰਜੋਏ ਕੀਤ ਤਾ‌ ਉਥੋਂ ਬਹੁਤ ਵਧੀਆ ਐਕਸਪੀਰੀਅੰਸ ਸੀ ਸਾਡਾ ਉੱਥੋਂ ਦਾ ਖਾਣਾ ਟ੍ਰਾਏ ਕੀ ਤਾ ਬੋਹਅ ਵਧੀਆ ਖਾਣਾ ਹੁੰਦਾ ਟੇਸਟੀ ਉੱਥੇ ਘੁੰਮਣ ਆਲੀਆਂ ਬਹੁਤ ਜਿਆਦਾ ਸੋਹਣੀਆਂ ਜਗ੍ਹਾ ਏ ਉੱਥੇ ਹਵ ਵਾ ਮਹਿਲ ਵੀ ਆ। ਤੇ ਉੱਥੇ ਫੋਟੋਆਂ ਵਗੈਰਾ ਕਰਾਈਆਂ ਸਾਰੀ ਫੈਮਿਲੀ ਨੇ ਫਰੈਂਡਸ ਨੇ ਅਸੀਂ ਜਦੋਂ ਅਸੀਂ ਫਰੈਂਡਸ ਨਾਲ ਗਏ ਸੀ ਉਦੋਂ ਸਾਰੀ ਫਰੈਂਡਸ ਨੇ ਕਰਾਈਆਂ ਫੇਰ ਉੱਥੋਂ ਉਹਦੀ ਜਵੈਲ ਬਹੁਤ ਜ਼ਿਆਦਾ ਫੇਮਸ ਆ ਬਹੁਤ ਸੋਹਣੀ ਆ ਉੱਧਰ ਦੀ ਜੈਲਰੀ ਤੇ ਉਹ ਸੀ ਲਈ ਏਅਰਿੰਗ ਵਗੈਰਾ ਤੇ ਬੈਂਗਲਸ ਹੋਰ ਵੀ ਬਹੁਤ ਕੁਛ ਖਰੀਦਿਆ ਸੀ ਰਾਜਸਥਾਨ ਦਾ ਜੋ ਫੇਮਸ ਹੈ।
ਠੀਕ ਉਧਰ ਰੇਟ ਰੂਟ ਦਾ ਬਹੁਤ ਫ਼ਰਕ ਆ ਕੇ ਇੱਧਰ ਆਪਣੇ ਉਂਗੂੀਆਂ ਉਨਾ ਹੀ ਰੇਟ
ਹਾਂਜੀ ਨਹੀਂ ਪ੍ਰਾਈਜ਼ ਤਾਂ ਸੇਮੀਿਲਰ ਹੀ ਆ। ਸੇਮ ਹੀ ਹੁੰਦਾ ਏ ਜ਼ਿਆਦਾ ਫਰਕ ਨਹੀਂ ਹੁੰਦਾ ਥੋੜਾ ਬਹੁਤਾ ਹੀ ਹੁੰਦਾ ਏ ਇੱਧਰ ਆਪੇ ਆ ਕੇ ਆਪਣੇ ਜ਼ਿਆਦਾ ਐਕਸਪੈਂਸਿਵ ਲੱਗਦਾ ਹੈਏ ਉੱਧਰ ਤਾਂ ਸਹੀ ਹੁੰਦਾ ਹੈ ਇੰਨਾ ਨਹੀਂ ਹੁੰਦਾ ਗਾ।
ਠੀਕ
ਹਾਂਜੀ ਤੁਸੀਂ ਨਹੀਂ ਲੈ ਕੇ ਆਇ ਕੁਛ ਘੁੰਮਣ ਗਏ।
ਲੈ ਕੇ ਆਉਂਦੇ ਹਾਂ ਜੀ ਬੱਚਿਆਂ ਨੇ ਜਾ ਆਪਦੇ ਵਾਸਤੇ ਸਮਾਨ ਸਮਾਨ ਜਿਹੜਾ ਚਾਹੀਦਾ ਸੀਗਾ ਗੁੜੀਆ ਸੀ। ਨਾਲ ਦੋ ਉਹਨਾਂ ਨੇ ਅਗਸਤ ਵਿੱਚ ਦੋਨਾਂ ਨੂੰ ਚਾਹੀਦਾ ਸੀ ਸਮਾਨ ਸਰੀ ਕੇ ਹਾਂ ਹਾਂਜੀ ਹਾਂਜੀ ਬਸ ਸੀ ਹਾਂਜੀ ਹਾਜੀ ਬੱਚੇ ਠੀਕ ਨ ਫਿਰ ਤਾਂ ਚੀਜ਼ਾਂ ਦਾ ਕੋਈ ਨਾ ਕੋਈ ਆ ਹੀ ਜਾਂਦੀ ਫੋਟੋ ਸੈਂਡ ਕਰਨਾ ਸੀ ਬੰਬੇ ਦੀਪ ਸਿੰਘ ਦੀ ਫੋਟੋ ਗੁਰੂ ਨਾਨਕ ਦੇਵ ਦੀ ਫੋਟੋ ਟੈਂਤੀਸ ਲਿਆਂਦੀਆ ਸੀ ਬਹੁਤ ਸੋਹਣੀ ਲਿਆਂਦੀ ਆ ਘਰੇ ਲਈ ਬਹੁਤ ਸੋਹਣੇ ਲੱਗਦੇ ਹੁਣ ਸੁਬਾਹ ਮ ਮੱਥੇ ਲੱਗਦੀ ਆ।
ਹਾਂਜੀ ਹਾਂਜੀ ਹੋਰ
ਹੋਰ ਬਸ ਠੀਕ ਠਾਕ ਵਧੀਆ ਇੰਜੋਏ ਹੋ ਰਿਹਾ ਵਾ ਗਰਮੀ ਦੇ ਨਾਲ ਮੁਕਾਬਲੇ ਪੂਰੇ ਜ਼ੋਰਾਂ ਤੇ ਚੱਲ ਰਹੇ ਆ ਵੀ ਮੂੰਹ ਦਾ ਹੁਣ ਹੈ ਨੀ ਹਜੇ ਕੋਈ ਬਣਿਆ ਨੀ ਆ ਵੀ ਸਕਦਾ ਕਹਿੰਦੇ ਪੈਣ ਲੱਗ ਜਾਣਾ ਹੁਣ
ਹਾਂਜੀ।
ਘੱਟ ਜਾਊਗੀ।
ਹਾਂਜੀ ਹਾਂਜੀ
ਠੀਕ ਹੈ ਜੀ ਹੋਰ
ਠੀਕ ਆ ਜੀ ਤੁਸੀਂ ਦੱਸੋ।
ਬਸ ਵਧੀਆ
ਤਾਜੀ ਹੋਰ ਕਿਸੇ ਰੂਟ ਸੁਣਾਓ ਕਿਤੇ ਹੋਰ ਯਾਤਰਾ ਕਿੱਧਰ ਗਏ ਸੀ ਕਿੱਧਰ ਨਈ
ਅਸੀਂ ਵੈਸੇ ਤਾਂ ਅਸੀਂ ਕਰਦੇ ਹੀ ਰਹਿੰਨੇ ਆ ਯਾਤਰਾ ਥੋੜੇ ਟਾਈਮ ਬਾਅਦ ਹੁੰਦਾ ਏ ਵੀ ਕੋਈ ਪਲੈਨ ਬਣਾਈਏ ਕਿਤੇ ਘੁੰਮ ਕੇ ਆਈਏ।
ਹਾਂਜੀ, ਵੀ ਚਲੋ ਟਾਈਮ ਪਾਸ ਵੀ ਹੋ ਜਾਂਦਾ ਵਿਹਲੇ ਜਦੋਂ ਹੁੰਦੇ ਬੱਚੇ। ਜੇ ਚਲੋ ਘਰੇ ਹੁੰਦੇ ਆ ਤੇ ਚਲੋ ਨਾਲੇ ਘੁੰਮ-ਫਿਰ ਕੇ
ਹਾਂਜੀ ਨਾਲੇ ਬੱਚਿਆਂ ਨੂੰ ਕੁਛ ਨਵਾਂ ਸਿੱਖਣ ਨੂੰ ਮਿਲਦਾ ਏ ਨਵੀਂ ਜਗ੍ਹਾ ਜਾਂਦੇ ਆ ਨਵਾਂ ਉੱਥੋਂ ਦਾ ਕਲਚਰ ਵੇਖਦੇ ਆ ਰਿਲੀਜੀਅਸ ਦੇਖਦੇ ਆ ਬੱਚੇ ਬਹੁਤ ਕੁਛ ਸਿੱਖਦੇ ਆ, ਹਾਂਜੀ। ਇਹ ਨਾ ਲੈ ਕੇ ਜਾਣਾ ਚਾਹੀਦਾ ਸਾ ਬ ਬੱਚਿਆਂ ਨੂੰ ਛੁੱਟੀਆਂ 'ਚ ਜ਼ਰੂਰ ਸ ਕਿਤੇ ਨਾ ਕਿਤੇ ਲੈ ਕੇ ਜ਼ਰੂਰ ਜਾਣਾ ਚਾਹੀਦਾ ਹਾਂਜੀ। ਇਹ ਤਾਂ ਹੈ, ਹਾਂਜੀ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਇਹ ਵੀ ਚੀਜ਼ ਹੋਣੀ ਜ਼ਰੂਰੀ ਆ। ਹਾਂਜੀ ਘੁੰਮਣਾ ਵੀ ਬਹੁਤ ਜ਼ਰੂਰੀ ਜਰੂਰੀ ਆ ਘੁੰਮਣਾ ਚਾਹੀਦਾ ਏ। ਹਰ ਨਵੀਂ ਜਗ੍ਹਾ ਦੇਖੋ, ਜਾਓ ਉੱਥੇ। ਬਾਕੀ ਇਨਵਾਇਰਮੈਂਟ ਤਾਂ ਫ਼ਰਕ ਪੈਂਦਾ ਏ ਇੱਧਰ ਆਪਣੇ ਬਹੁਤ ਜ਼ਿਆਦਾ ਗਰਮੀ ਉੱਧਰਲੀ ਸਾਈਡ ਠੰਡਾ ਹੁੰਦਾ ਏ। ਬਹੁਤ ਫ਼ਰਕ ਪੈਂਦਾ।
ਹੂੰ, ਏ ਤਾਂ ਹੈ, ਤੇ ਸਾਨੂੰ ਪਿਛਲੇ ਪਿਛਲੇ ਸਾਲ ਹੀ ਜਦੋਂ ਅਸੀਂ ਅਨੰਦਪੁਰ ਸਾਬ ਗਏ, ਤੇ ਸਾਨੂੰ ਇੱਧਰੋਂ ਆਏਂ ਲੱਗਦਾ ਸੀ ਵੀ ਗਰਮੀ ਬੜੀ ਆ ਕਿਵੇਂ ਜਾਵਾਂਗੇ ਉੱਧਰ ਜਾ ਕੇ ਵੇਖਿਆ ਤਾਂ ਬੜਾ ਹੀ ਆਨੰਦ ਆਇਆ ਤੇ ਮੀਂਹ-ਮੂੰਹ ਮਾੜਾ-ਮੋਟਾ ਠੰਡਾ-ਠੰਡਾ ਪਈ ਜਾਂਦਾ ਸੀਗਾ, ਕੋਈ ਗਰਮੀ ਨੀ ਲਗੀ। ਇੱਥੋਂ ਘਰੋਂ ਈ ਆਏਂ ਲੱਗਦਾ ਸੀ ਬੀ ਜਿਆਦਾ ਗਰਮੀ ਆ।
ਹਾਂਜੀ। ਸਾਰਿਆਂ ਨੂੰ ਜਾਣਾ ਚਾਹੀਦੈ।
ਹਾਂ, ਹੂੰ।
ਇਹ ਤਾਂ ਹੈ। ਤੇ ਹੁਣ ਜਾਵਾਂਗੇ ਫੇਰ ਬਣਾ ਲਿਓ ਤੁਸੀਂ ਦੱਸਿਓ ਕਿਤੇ ਜਾਣ ਦਾ ਪਲੈਨ ਬਣਾਲਾਂਗੇ ਆਪਾਂ।
ਠੀਕ ਹੈ ਠੀਕ, ਹਾਂਜੀ।
ਹਾਂਜੀ।
ਕੱਠੇ ਚੱਲ ਵੜਾਂਗੇ।
ਹਾਂਜੀ, ਕਿੱਥੋਂ ਹਾਂਜੀ, ਉੱਧਰ ਬਣਾ ਲਾਂਗੇ ਉੱਤਰਾਖੰਡ ਵੱਲ ਬਹੁਤ ਵਧੀਆ ਗੁਰਦੁਆਰੇ ਬਣੇ ਆ ਮੰਦਰ ਟੈਂਪਲ ਉਹ ਸਾਰੇ ਘੁੰਮ ਆਵਾਂਗੇ, ਨਾਲੇ ਉਥੋਂ ਬਹੁਤ ਸਾਰੀ ਨੌਲੇਜ ਲੈ ਕੇ ਆਵਾਂਗੇ। ਫੋਟੋਸ ਵਗੈਰਾ ਕਰਾਂਗੇ।
ਠੀਕ ਆ ਜੀ।
ਹਾਂਜੀ, ਫੈਮਲੀ ਨਾਲ ਜਾਓਗੇ ਤੁਸੀਂ?
ਅਸੀਂ ਤਾਂ ਫੈਮਲੀ ਨਾਲ ਹੀ ਜਾਣਾ ਏ ਜੀ, ਬੱਚੇ ਤਾਂ ਫੇਰ ਜਰੂਰੀ ਹੈ ਨਾ। ਹਾਂ, ਬੱਚਿਆਂ ਦੇ ਨਾਲ ਠੀਕ ਹੈ ਨਾਲੇ ਬੱਚਿਆਂ ਨੂੰ ਗਿਆਨ ਨਾਲ ਤਾਂ ਨਾਲੇ ਆਪ ਚਲ
ਹਾਂਜੀ, ਕ ਹਾਂਜੀ ਇਹ ਤੋਂ ਹੈ। ਚਲੋ, ਵਧੀਆ ਗੱਲ ਆ। ਜਾਣਾ ਚਾਈਦਾ ਹਰੇਕ ਨੂੰ।
ਹਾਂਜੀ, ਏ ਤਾਂ ਹੈ। ਮੌਜ ਤਾਂ ਬੱਚਿਆਂ ਨੂੰ ਫੇਰ ਹੀ ਮਿਲਦੀ ਏ ਜੇ ਆਪਾਂ ਆਪਾਂ ਘਰੋਂ ਇਹਨਾਂ ਨੋ ਲੈ ਕੇ ਜਾਵਾਂਗੇ, ਇਨਾਂ ਨੂੰ ਘੁੰਮਾਵਾਂਗੇ, ਫਿਰ ਹਰ ਜਗ੍ਹਾ ਨਵੀਂ ਤੋਂ ਨਵੀਂ ਜਗ੍ਹਾ ਦਾ ਪਤਾ ਲੱਗਦਾ, ਕਿੱਦਾਂ ਏ ਕਿਸ ਤੇ ਕਿਸ ਤੇ ਕਿਹੜੇ ਥਾਂ ਕਿਵੇਂ ਆ, ਕਿਹੜੇ ਥਾਂ ਕਿਵੇਂ ਆ ਫੇਰ ਈ ਪਤਾ ਲੱਗਦਾ ਘਰੇ ਬੈਠਿਆਂ ਨੂੰ ਕੁੱਛ ਨੀ ਪਤਾ ਲੱਗਦਾ।
ਹਾਂਜੀ, ਚਲੋ ਠੀਕ ਆ ਚਲੋ ਦੱਸਿਓ ਜ਼ਰੂਰ। ਜਦੋਂ ਜਾਣਾ ਹੋਇਆ ਬਲਾਵਾਂਗੇ ਜਾ ਕੇ ਆਵਾਂਗੇ ਯਾਤਰਾ ਕਰਾਂਗੇ, ਠੀਕ ਹੈ ਜੀ।
ਠੀਕ, ਓਕੇ।